ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ?
ਹਾਂਜੀ-ਹਾਂਜੀ, ਵਧੀਆ ਜੀ ਤੁਸੀਂ ਸੁਣਾਓ?
ਵਧੀਆ, ਵਧੀਆ, ਵਧੀਆ ਜੀ ਹੋਰ ਘਰ ਪਰਿਵਾਰ ਠੀਕ ਆ।
ਹਾਂਜੀ-ਹਾਂਜੀ, ਜੀ ਵਧੀਆ, ਮਤਲਬ ਮੈਂ ਕਿਹਾ ਪੁੱਛਾ ਵੀਰ ਜੀ ਕਹਿੰਦੇ ਸੀ ਕਿ ਅ ਮੂਵੀ ਦੇਖਣ ਜਾਣਾ। ਸਹੀਆ ਹਾਂਜੀ ਫਿਰ ਗਏ ਸੀ ਤੁਸੀਂ ਮੂਵੀ ਦੇਖਣ?
ਹਾਂਜੀ ਗਏ ਸੀਗੇ ਮੈਂ ਆਪਣੀ ਵਾਈਫ ਗਏ ਸੀ ਬੱਚੇ ਗਏ ਸੀ ਨਾਲ।
ਅੱਛਾ ਜੀ, ਹਾਂਜੀ। ਫਿਰ ਵਧੀਆ ਸੀ ਪਿਕਚਰ ਕਿਵੇਂ ਆ ਐਕਸਪ੍ਰੀਅਸ,
ਉਹ ਵੀ ਵਧੀਆ ਸੀ ਵਧੀਆ।
ਅੱਛਾ ਜੀ।
ਹਾਂਜੀ- ਹਾਂਜੀ ਚਲੋ ਇਨਾਂ ਨਾਲ ਆਏਆ ਵੀ ਚਲੋ, ਦਸ ਮਿੰਟ ਇੰਜੋਏ ਹੋ ਜਾਂਦਾ ਹੋਰ ਤਾਂ ਕੀ ਆ।
ਹਾਂਜੀ- ਹਾਂਜੀ, ਟਾਈਮ ਕੱਢਣਾ ਚਾਹੀਦਾ ਚਲੋ।
ਹਾਂਜੀ -ਹਾਂਜੀ ਵੀ ਆਪਾਂ ਕਿਹੜਾ ਰੋਜ਼- ਰੋਜ਼ ਜਾਂਨੇ ਆ ਕਦੇ ਚਿਰ ਬਾਅਦ ਕਿ ਨਹੀਂ ਬੰਦਾ ਜਾ ਵੜਦਾ।
ਹਾਂਜੀ- ਹਾਂਜੀ ਅੱਜ ਕੱਲ ਤਾਂ ਹੁਣ ਮੋਬਾਇਲ ਤੇ ਵੀ, ਐਪ ਚੱਲ ਪਈਆਂ ਉਹਨਾਂ ਚ ਡਾਊਨਲੋਡ ਕਰਕੇ ਦੇਖਲਓ। ਜਿਵੇਂ ਉਹ ਪਹਿਲਾਂ ਸਤਲੁਜ ਮੂਵੀ ਆਈ ਸੀ।
ਹਾਂਜੀ- ਹਾਂਜੀ।
ਹਾਂਜੀ ਉਹ ਮੋਬਾਈਲ ਚ ਡਾਊਨਲੋਡ ਕਰਕੇ ਜਿਵੇਂ ਰੱਖੀਆਂ ਹੋਈਆਂ ਨੇ। ਹੂੰ।
ਉਹ ਆਏ ਨਾ ਚਲੋ, ਮੂਵੀਆਂ ਹੁਣ, ਕਈ ਮੂਵੀਆਂ ਹੁੰਦੀਆਂ ਜੋ ਨਹੀਂ ਦੇਖਣ ਯੋਗ ਨਹੀਂ ਵੀ ਹੁੰਦੀਆਂ।
ਹਾਂਜੀ- ਹਾਂਜੀ।
ਪਰ ਕਈ ਮੂਵੀਆਂ ਜਿਹੜੀਆਂ ਵਧੀਆ ਹੁੰਦੀਆਂ ਤੇ ਆਪਾਂ ਘਰ ਪਰਿਵਾਰ ਨਾਲ ਵੀ ਦੇਖ ਸਕਦੇ ਹਾਂ।
ਹਾਂਜੀ- ਹਾਂਜੀ ਜਿਵੇਂ ਹੁਣ, ਪਹਿਲਾਂ ਹੁੰਦੀਆਂ ਸੀ ਪਿਕਚਰਸ ਕਿੰਨੀਆਂ ਵਧੀਆ ਹੁੰਦੀਆਂ ਸੀ ਆਪਾਂ ਆਪਣੇ ਪਰਿਵਾਰ ਨਾਲ ਦੇਖ ਸਕਦੇ - ਸੀ।
ਹਾਂਜੀ- ਹਾਂਜੀ।
ਤੇ ਹੁਣ ਇਹੋ ਜਿਹੀਆਂ ਨੇ ਕਿ ਆ ਨਹੀਂ ਦੇਖ ਸਕਦੇ ਆਪਣੇ ਪਰਿਵਾਰ ਨਾਲ।
ਹਾਂਜੀ- ਹਾਂਜੀ ਰੋਜ਼ਇਆਂ ਫਿਲਮਾਂ ਚਲੋ ਨਹੀਂ ਦੇਖੀਆਂ ਜਾਂਦੀਆਂ। ਫੇਰ ਮੈਂ ਵੀ ਤਾਂ ਹੀ ਮੈਂ ਫਿਲਮ ਜਿਹੜੀ ਵਧੀਆ ਦੇਖੀ ਕੋਈ ਧਾਰਮਿਕ ਫਿਲਮ ਆ ਜਾਂ ਕਮੇਡੀ ਏ ਆਪਣੀ ਜਿਵੇਂ ਪੰਜਾਬੀ ਫਿਲਮ।
ਹਾਂਜੀ।
ਮਤਲਬ ਉਹ ਫਿਲਮ ਦੇਖ ਕੇ ਆਪਾਂ ਉਸ ਹਿਸਾਬ ਨਾਲ ਜਾਂਦੇ ਹੁੰਦੇ ਹਾਂ ਵੀ ਜਦੋ ਕਿਉਂਕਿ ਨਾਲ ਬੱਚੇ ਹੁੰਦੇ ਆ। ਟੱਬਰ ਹੁੰਦਾ ਵਾ ਕਿ ਨਹੀਂ, ਫੇ ੳਸ ਹਿਸਾਬ ਨਾਲ ਦੇਖੀ ਜਾਂਦੀ ਆ ਹਾਂਜੀ ਹੁ- ਫਿਲਮਾਂ ਤਾਂ ਕਈ ਆਈਆਂ ਵਾ ਵਧੀਆ ਦੇਖੋ ਕਈਆਂ ਸੇਧ ਵੀ ਮਿਲਦੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਕੁਛ। ਜਿੱਦਾਂ ਕੋਈ ਧਾਰਮਿਕ ਮੂਵੀ ਆ ਗਈ।
ਹਾਂਜੀ- ਹਾਂਜੀ ਹੁਣ ਜਿਵੇਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਕਿਸੇ ਇਤਿਹਾਸ ਬਾਰੇ।
ਹਾਂਜੀ।
ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਏ ਕਿ ਕਿਵੇਂ ਹੈ ਸਾਡਾ ਇਤਿਹਾਸ ਹੈ ਜਾਂ ਕੁਛ ਹੈ।
ਹਾਂਜੀ।
ਕਿਵੇਂ ਪਹਿਲਾਂ ਪਿਕਚਰ, ਹਾਂਜੀ ਹੂੰ ਹਾਂਜੀ- ਹਾਂਜੀ ਦੱਸੋ ਬੋਲੋ।
ਵੀ ਜਿੱਦਾਂ ਕਈ ਫਿਲਮਾਂ ਤੋ ਹੁਣ ਆਪਣਾ ਨ ਸੇਧ ਵੀ ਮਿਲਦੀਆ ਵਧੀਆ ਬੱਚਿਆਂ ਨੂੰ ਕੁਛ ਸਿਖ਼ਣ ਨੂੰ ਮਿਲਦਾ ਹਨਾ।
ਹਾਂਜੀ।
ਵੀ ਕਿੱਦਾਂ ਕੋਈ ਮਿਹਨਤ ਕਰੀ ਦੀ ਹੈ ਜਾਂ ਕਿੱਦਾਂ ਕਿਸੇ ਜਿਵੇਂ ਮਿਲਖਾ ਫਿਲਮ ਆਈ ਸੀ ਉਹ ਚ ਦੱਸਿਆ ਗਿਆ ਵੀ ਕਿੱਦਾਂ ਉਹਨਾਂ ਦੀ ਮਿਹਨਤ ਸੀ ਕਿੰਨੀ।
ਹੂੰ।
ਕਿੰਨਾ ਉਹਨਾਂ ਨੇ ਕੁਛ ਝੱਲਿਆ ਉਹ ਬੜੀ ਵਧੀਆ ਫਿਲਮ ਦੇਖੀ ਮੈਂ।
ਹਾਂਜੀ ਹਾਂ।
ਹਨਾ ਮਤਲਬ ਚਲੋ, ਕਈ ਹੁਣ ਫਿਲਮਾਂ ਵਿੱਚ ਗ਼ਲਤ ਵੀ ਹੁੰਦੀ। ਨਹੀ ਨਾ ਜੋ ਨਹੀਂ ਦੇਖਣ ਜੋਗ ਬੱਚੇ ਉਹ ਗਲਤ ਵੀ ਸਿੱਖਦੇ ਆ।
ਅੱਗਾਂ ਇਹ ਆਪਾਂ ਦੇਖਦੇ ਹੁੰਦੇ ਸੀ ਉਹ ਆਂਦੀਆਂ ਹੁੰਦੀਆਂ ਸੀ ਪਿਕਚਰ ਧਾਰਮਿਕ। ਜਿਵੇਂ ਏ ਅਹ, ਨਾਨਕ ਨਾਮ ਚੜ੍ਹਦੀ ਕਲਾ। ਅਹ ਹਾਂਜੀ, ਉਹ ਪਿਕਚਰ
ਕਿੰਨੀ ਸੋਹਣੀ ਮੂਵੀ
ਹਾਂਜੀ- ਹਾਂਜੀ ਬੱਚੇ ਬੱਚਿਆਂ ਨੇ ਦੇਖੀ ਵੀ ਹੈ, ਉਹਨਾਂ ਨੂੰ ਸਮਝ ਵੀ ਆਇਆ। ਜੇ ਆਪਾਂ ਬੱਚਿਆਂ ਨੂੰ ਇਹੋ ਚੀਜ਼ਾਂ ਦੀ ਦਿਖਵਾਂਗੇ ਨੀ ਉਹਨਾਂ ਨੇ ਤਾਂ ਫਿਰ ਇਹ ਦੇਖਣੀਆਂ ਨੇ ਮੂਵੀਆਂ ਦੂਜੀਆਂ ਹੀ
ਹਾਂਜੀ, ਹਾਂਜੀ, ਹਾਂਜੀ ਬਿਲਕੁਲ-ਬਿਲਕੁਲ
ਹਮ
ਦੇਖੋ ਜੀ ਚੰਗੀ ਚੀਜ਼ ਦੇਖ ਦੇਖਣਗੇ, ਤਾਂ ਚੰਗੀ ਚੀਜ਼ ਸਿੱਖਣਗੇ ਹਨਾ ਜੀ ਅਗਰ ਆਪਾਂ ਕੋਈ ਉਹ ਚੀਜੀ ਬੱਚੀ ਤੇ ਤਾਂ ਉਮਰ ਇਹ ਜਹੀ ਹੁੰਦੀ, ਵੀ ਜਿਹੜਾ ਕੋਈ ਦੇਖ ਲੈਣਾ ਵੀ ਕੁਛ ਸਿੱਖਣਾ।
ਹਾਂਜੀ- ਹਾਂਜੀ
ਹਾਂਜੀ, ਇਸ ਕਰਕੇ ਕਿ ਆਪਾਂ ਕਹਿੰਦੇ ਵੀ ਬੱਚਿਆਂ ਨੂੰ ਚੰਗੀ ਚੀਜ਼ ਦਿਖਾਓ ਘਰੇ ਵੀ, ਆਪਾਂ ਅਗਰ ਦੇਖਦੇ ਹਾਂ ਕੋਈ ਮੂਵੀ ਜਾਂ ਕੋਈ ਕੋਈ ਵੀ ਸੀਰੀਅਲ ਦੇ ਉਹ ਵੀ ਥੋੜਾ ਚੱਜ ਦਾ ਦੇਖੋ, ਤਾਂ ਕਿ ਬੱਚੇ ਨੂੰ ਸੇਧ ਮਿਲੇ। ਹਨਾ ਵੀ ਬੱਚੇ ਨੂੰ ਕੁਛ ਸਿੱਖਣ ਨੂੰ ਮਿਲੇ ਵੀ ਚੰਗੀ ਚੀਜ਼ ਹੋਵੇ ਵੀ ਇਹ ਨੀ ਵੀ
ਹਮ ਮ ਬੱਚੇ ਪਰ ਕਾਰਟੂਨ ਆਲੀ ਮੂਵੀਆਂ ਬਹੁਤ ਦੇਖਦੇ ਨੇ
ਹਾਂਜੀ ਉਹ ਵੀ ਬਹੁ ਅੱਜ- ਕੱਲ ਦੇਖਦੇ ਨੇ ਚਲੋ ਉਹ ਵੀ ਵੈਸੇ ਠੀਕ ਆ ਚਲੋ ਉਹਦੇ ਚ ਕੋਈ ਏਡਾ ਨੀ ਹੁੰਦਾ ਕੋਈ ਉਹ ਤਾਂ ਕਾਰਟੂਨ ਹੋ ਗਏ ਨਾ
ਹਾਂਜੀ -ਹਾਂਜੀ ਪਰ ਬੱਚਿਆਂ ਨੂੰ ਥੋੜ੍ਹਾ ਬਹੁਤਾ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਐ।
ਹਾਂਜੀ -ਹਾਂਜੀ, ਬਿਲਕੁਲ -ਬਿਲਕੁਲ
ਹਮ
ਨਾ ਮੂਵੀਆਂ ਜਿਹੜੀਆਂ ਇਤਿਹਾਸ ਤੇ ਬਣਿਆ, ਵਧੀਆ ਸਤਲੁਜ ਮੂਵੀ ਆਈ ਜੀ ਵਧੀਆ, ਇਤਿਹਾਸ ਤੇ ਬਣੀ ਹੋਈ। ਕੋਈ ਹੋਰ ਜਿੰਨੀਆਂ ਵੀ ਮੂਵੀਆਂ ਭਗਤ ਸਿੰਘ ਜੀ ਤੇ ਆਈਆਂ ਉਹ ਵੀ ਵਧੀਆ ਮਤਲਬ ਇਤਿਹਾਸ ਉਹ ਚ ਦੱਸਿਆ ਗਿਆ।
ਹਾਂਜੀ ਹਾਂ
ਅਗੇ ਉਹ ਵੀ ਦਿਖਾਦੇ ਨੇ ਅਹ ਜਲਿਆਂਲੇ ਵਾਲੇ ਬਾਗ ਦਾ ਵੀ ਕੁਛ ਦਿਖਾਇਆ ਸੀ ਉਹਨਾਂ ਨੇ ਕਿ ਕਿਵੇਂ ਹੋਇਆ, ਪਿਕਚਰ ਵਗੈਰਾ ਦਿਖਾਂਆਂ ਸੀ ਪਹਿਲਾਂ
ਹਾਂਜੀ, ਹਾਂਜੀ, ਹਾਂਜੀ
ਹਮ ਇੱਕ ਅ ਫਿਲਮ ਹੋਰ ਵੀ ਸੀ, ਵੇ ਦਿਖਾਇਆ ਚੁਰਾਸੀ ਵਿੱਚ ਕਿਵੇਂ ਹੋਇਆ, ਉੱਨੀ ਸੌ ਚੁਰਾਸੀ ਇਥੇ ਬੰਦਿਆਂ ਦਾ
ਜੀ, ਹਾਂਜੀ- ਹਾਂਜੀ
ਪਰ ਉਹ ਬੈਨ ਕਰ ਦਿੰਦੇ ਨੇ ਇਹੋ ਜਿਹੀਆਂ ਚੀਜ਼ਾਂ
ਹਾਂ ਫਿਰ ਬਸ ਸਹੀ ਏ ਜਿਹੜੀ ਚੀਜ਼ ਸਹੀ ਏ, ਉਹ ਫਿਰ ਸਰਕਾਰ ਨੇ ਵੀ ਦੇਖਣਾ ਨਾ ਆਪਣਾ
ਹਮ ਹਾਂ ਸਰਕਾਰ ਵੀ ਚਾਹੁੰਦੀ ਏ, ਕਿ ਐਵੇਂ ਨਾ ਫੇਰ ਇਹੋ ਜਿਹੀ ਗੱਲਬਾਤ ਹੋਵੇ
ਐ ਨਾ ਫੇਰ ਕਹਿੰਦੇ ਵੀ ਹੱਲਾ ਗੁੱਲਾ ਹੋ ਸਕਦਾ ਵਾ, ਦੁਨੀਆਂ ਭੜਕ ਸਕਦੀ।
ਹਾਂਜੀ ਹਾਂਜੀ ਬਸ।
ਤਾਂ ਕਰਕੇ ਵੀ, ਥੋੜਾ ਜਿਹਾ ਹੋ ਜਾਂਦਾ।
ਹਾਂਜੀ।
ਹੋਰ ਸੁਣਾਓ ਜੀ?
ਹਾਂਜੀ ਹਾਂਜੀ।
ਹੁਣ ਅ ਅੱਗੇ ਹਿੰਦੀ ਮੂਵੀ ਵੀ ਵਧੀਆ ਆਦੀਆਂ ਸੀ। ਆਪਾਂ ਆਪਣੇ ਪਰਿਵਾਰ ਨਾਲ ਦੇਖ ਸਕਦੇ ਸੀ ਬੈਠ ਕੇ।
ਬਿਲਕੁਲ ਪਰ ਹੁਣ ਜਿਹੜੀਆਂ ਕਈ ਮੂਵੀਆਂ ਨੇ ਆਪਾਂ ਨਹੀਂ ਵੇਖ ਨਹੀਂ ਸਕਦੇ।
ਅੱਜ-ਕੱਲ ਹਾਂਜੀ ਮਾਰ ਕੁਟਾਈ ਜ਼ਿਆਦਾ ਫਿਰ ਬੱ
ਉਵੇਂ ਕਰਦੇ ਨੇ ਬੋਲੀਵੁੱਡ ਚ ਉਹ ਜਿਹੜਾ ਹਵਾ ਖੁਰੀ ਜਿਹੀ ਜ਼ਿਆਦਾ ਦਿਖਾਈ ਹੁੰਦੀ ਆ ਉਹ ਬੱਚਿਆਂ ਦੇ ਮਤਲਬ ਉਹ ਚੀਜ਼ ਨੂੰ ਬੱਚੇ ਗ੍ਰਹਿਣ ਕਰ ਲੈਂਦੇ ਆ ਅੰਦਰ। ਹੀਰੋ ਟਾਈਪ ਫਿਰ ਬਣਦੇ ਆ, ਕੋਸ਼ਿਸ਼ ਕਰਦੇ ਓਦਾਂ।
ਹਾਂਜੀ ਹਾਂਜੀ।
ਤੋ ਗੱਲ ਆ ਨਾ ਫਿਰ ਬੱਚਿਆਂ ਨੂੰ ਜਿਹੜੀ, ਓਰੀਜਨਲ ਚੀਜ਼ ਦਿਖਾਈ ਨੀ ਨਾ ਜਾ ਰਹੀ।
ਹੂੰ।
ਹਾਂਜੀ ਜਿੱਦਾਂ ਹੁਣ ਬਾਹਰ ਮੂਵੀ ਹੋਲੀਵੁੱਡ ਮੂਵੀ ਹੁੰਦੀ ਉਹਦੇ ਚ ਉਹ ਦਿਖਾਉਂਦੇ ਆ ਓਈ ਜੰਗਲ ਚ ਜਾਂਦੇ ਆ ਜਾਂ ਕੋਈ ਵਿਗਿਆਨ ਵਿਗਿਆਨਪ ਜੀ ਕੋਈ ਚੀਜ਼ ਦਿਖਾਉਂਦੇ ਹਨਾ ਕੋਈ ਕਾਲ ਕੱਢਦੇ ਜਾਂ
ਹਾਂਜੀ ਉਹ ਡਿਸਕਵਰੀ ਤੇ ਜ਼ਿਆਦਾ ਬਣਾਉਂਦੇ ਨੇ।
ਹਾਂਜੀ ਹਾਂਜੀ ਉਹ ਮਤਲਬ ਜੋ ਹਕੀਕਤ ਦੇ ਵਿੱਚ ਹੋ ਸਕਦਾ ਉਹ ਚੀਜ਼ਾਂ ਬਣਾਉਂਦੇ ਆ ਨਾ।
ਹੂੰ।
ਹਾਂਜੀ ਹਾਂਜੀ ਜਾ ਉੱਥੇ ਸੀ ਮਨੋਰੰਜਨ ਉਹ ਮਤਲਬ ਅਜਿਹੇ ਢੰਗ ਨਾਲ ਕਰਦੇ ਵੀ ਬੰਦੇ ਨੂੰ ਵਧੀਆ ਲੱਗਦਾ।
ਹਾਂਜੀ ਹਾਂਜੀ। ਉਹਨਾਂ ਨੇ ਉਹ ਵੀ ਦਿਖਾਇਆ ਕਿ ਹਾਂਜੀ ਅਹ ਕਿਵੇਂ ਜੰਗਲ ਦੀ ਲਾਈਫ ਕਿਵੇਂ ਐ।
ਜੀ ਹਾਂਜੀ, ਕੀ ਜੰਗਲ ਦੀ ਲਾਈਫ ਕਿੱਦਾਂ। ਕੋਈ ਕਿੱਦਾਂ ਕੋਈ ਕਾਢ ਕੱਢ ਸਕਦਾ, ਕੋਈ ਕਿਹੜੀ ਚੀਜ਼ ਤੋਂ ਕੀ ਤਿਆਰ ਹੋ ਸਕਦਾ ਉਹ ਮਤਲਬ ਉਹ ਚੀਜ਼ ਵੀ ਦਿਖਾ ਰਿਹੇ ਆ।
ਹਾਂਜੀ ਉਹ ਨੌਲੇਜ ਦੀਆਂ ਗੱਲਾਂ ਵੀ ਦੱਸਦੇ ਨੇ।
ਕੋਈ ਜਾਨਵਰਾਂ ਤੇ ਉਹ ਸਟੱਡੀ ਕਰ ਰਹੇ ਆ ਜਾਂ ਕੋਈ ਏਦਾਂ ਫਿਲਮ ਚ ਵਿਚ ਦਿਖਾ ਰਹੇ ਆ ਵੀ, ਵੀ ਏਦਾਂ ਵੀ ਹੋ ਸਕਦਾ।
ਹਾਂਜੀ ਹਾਂਜੀ।
ਪਰ ਆਪਣੇ ਤਾਂ ਉਹ ਦਿਖਾ ਰਹੇ ਆ ਵੀ ਇੱਕ ਬੰਦਾ ਸੱਤਾਂ ਸੱਤਾਂ ਨੂੰ ਕੁੱਟੀ ਜਾ ਰਿਹਾ।
ਹਾਂਜੀ ਹਾਂ, ਸਹੀ ਗੱਲ।
ਚੜ੍ਹ ਜਾਂਦੇ ਕਦੇ ਕੁਝ ਹੋ ਜਾਂਦਾ ਮੁਮਕਿਨ ਜਿਹੜੀ ਨਹੀਂ ਹੋ ਸਕਦੀ ਚੀਜ਼ ਉਹ ਦਿਖਾਉਦੇ ਵੀ ਉਹ ਕਰ ਸਕਦਾ।
ਫੇਰ ਉਹ ਬੱਚੇ ਵੀ ਸਟੰਟ ਕਰਦੇ ਨੇ ਪਿੱਛੇ ਮੈਂ ਦੇਖਿਆ ਸੀ ਨਿਊਜ਼ ਕਿ ਬੱਚੇ ਨੇ ਨਾ ਐਵੇਂ ਦੇਖੀ ਕੋਈ ਪੀਚਰ ਪੀਚਰ ਤੇ ਉਹਨੇ ਹਾਂਜੀ, ਉਹਨੇ ਕੋਠੇ ਤੋਂ ਅੱਛਾ ਹਾਂ।
ਵੀ ਉਹ ਤਾਂ ਮੋਹ ਫਿਰ ਬੱਚੇ ਦੇ ਅੰਦਰ ਉਹ ਹੋ ਜਾਂਦਾ ਨਾ ਹਾਵ ਭਾਵ ਹੋਜੇ। ਜ਼ਿਆਦਾ ਵੇਖਾਂਗੇ ਏ ਚੀਜ਼ ਹਨਾ ਆਪਾਂ ਓ ਫੇਰ ਉਹੀ ਕਹਿੰਦੇ ਨੇ ਕਿ ਉਹ ਵੀ ਗ਼ਲਤ ਗੱਲ ਹੋ ਜਾਂਦੀ ਐ ਬੱਚੇ ਨੂੰ ਮੂਵੀ ਵਿੱਚ ਦਿਖਾਓ ਜਿਹੜੀ ਚੀਜ਼ ਹੋ ਸਕਦੀ ਐ ਰੀਅਲੀ। ਕੋਈ ਪੜ੍ਹਾਈ ਤੇ ਦਿਖਾ ਦੋ ਜਿਹੜੇ ਬੱਚੇ ਪੜ੍ਹਾਈ ਕਰਨ ਉਹ ਕ੍ਰਿਛ ਮੂਵੀ ਆ ਕ੍ਰਿਛ ਕਿਤੇ ਭੱਜਿਆ ਉੱਡਿਆ ਫਿਰਦਾ ਉਹ ਜਵਾਕਾਂ ਨੂੰ ਐ ਲੱਗ ਅਸੀ ਵੀ ਉੱਡਾਗੇ ਹੁਣ
ਉਹਦੇ ਉਹ ਕ੍ਰਿਸ਼ ਮੂਵੀ ਦੇਖ ਕੇ ਫਿਰ ਉਹ ਮਾਸਕ ਵੀ ਚੱਲੇ ਸੀ ਬਹੁਤ ਜ਼ਿਆਦਾ
ਮਾਸਕਾਂ ਦਾ ਜੱਬ ਪਾਇਆ ਮਾਸਕਾਂ ਨੇ ਮਾਸਕ ਲਾ ਕੇ ਛਾਲਾਂ ਮਾਰੀ ਜਾਣੀਆਂ ਨੇ ਦਿਖਣੀ ਮੈਂ ਉੱਡ ਜੂਂਗਾ ਹਾਂਜੀ ਹਾਂਜੀ
ਬਸ ਇਹੀ ਉਹ ਬੱਚੇ ਜ਼ਿਆਦਾ ਤਰ ਕਾਰ ਰਹੇ ਨੇ
ਚਲੋ ਆਪਾਂ ਤਾਂ ਬਈ ਇਹ ਗੱਲ ਕਰਦੇ ਵੀ ਕਹਿ ਸਕਦੇ ਕਿ ਨਹੀਂ ਬਾਕੀ ਤਾਂ ਜੋ ਬਣਾਉਂਦੇ ਉ ਉਹਨਾਂ ਨੂੰ ਵੀ ਚਾਹੀਦਾ ਨਾ ਵੀ ਅਸੀਂ ਕੀ ਕਰ ਰਹੇ ਹਾਂ
ਹਾਂਜੀ ਪਰ ਉਹਨਾਂ ਨੇ ਬਣਾਈਆਂ ਆਪਣੇ ਵੱਲੋਂ ਕਿ ਇੰਟਰਟੇਨਮੈਂਟ ਕਰ
ਹਾਂਜੀ ਹਾਂਜੀ ਉਹ ਪਰ ਬੱਚਿਆਂ ਦਾ ਥੋੜ੍ਹਾ ਐਂਈ ਆ ਹਨਾ ਬੀ ਤਾਂ ਹੀ ਤਾਂ ਬੱਚੇ ਕਹਿੰਦੇ ਉਹਨਾਂ ਨੂੰ ਵੈਸੇ ਮਾਂ ਪਿਓ ਨੂੰ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਨਾ ਬ ਚਿਰਾਂ ਦਾ ਬੱਚੇ ਕੀ ਕਰ ਰਹੇ ਹਨਾ ਕੀ ਨਹੀਂ
ਹਾਂਜੀ ਹਾਂਜੀ ਨਾ ਵਧੀਆ ਵੀ ਮੂਵੀਜ਼ ਆਉਂਦੀਆਂ ਨੇ ਕੋਈ
ਹਾਂਜੀ
ਆਪਣੇ ਵਧੀਆ ਚੀਜ਼ ਦਿਖਾਉਂਦੇ ਨੇ ਆ ਵੀ ਰਹੀਆਂ ਨੇ ਕੁਝ ਪਿਕਚਰਜ਼ ਤੇ ਤੇ ਤੁਸੀਂ ਕਿਵੇਂ ਪੰਜਾਬੀ ਦੇਖਦੇ ਨੇ ਕਿ ਤੁਸੀਂ
ਸਾ ਦੋਨੇ ਵੇਖ ਲਈ ਦੀ ਮੂਵੀ ਤਾਂ ਕਈ ਵਾਰ ਹਾਲਲੀਵੁੱਡ ਵੀ ਦੇਖ ਲਈ ਦੀ ਹੈ ਮੂ ਮੂਡ ਜੇ ਤੇ ਮਤਲਬ ਡਿਪੈਂਡ ਕਰਦਾ ਨਾ ਮੂਡ ਜੇ ਜੇ ਆਪਣਾ ਹੁਣ ਜਦੋਂ ਅਗਰ ਆਪਾਂ ਪਰਿਵਾਰ ਨਾ ਜਾਈਏ ਤਾਂ ਮੂਵੀ ਦੇਖ ਖੀ ਦੀ ਏ ਜਦੋਂ ਪੰਜਾਬੀ ਮੂਵੀ ਜਿਵੇਂ ਅਰਦਾਸ ਮੂਵੀ ਆਈ ਸੀ ਉਹ ਬਹੁਤ ਸੋਹਣੀ ਸੀ
ਹਾਂ
ਮਤਲਬ ਐਂ ਚੰਗੀ ਜਿਹੀ ਮੂਵੀ ਪਰਵਾਰ ਨਾਲ ਵੇਖੀ ਜਾ ਸਕਦੀ ਐ
ਤੇ ਜਿੱਦਾਂ ਕੋਈ ਆਪਣੀ ਮੂਵੀ ਆ ਬੋਲੀਵੁੱਡ ਮੂਵੀ ਹੋਲੀਵੁੱਡ ਆ ਉਹ ਤਾਂ ਆਪਾਂ ਫੋਨ ਤੇ ਵੀ ਵੇਖ ਲਈ ਦੀ ਆ ਹੋਲੀਵੁੱਡ ਮੂਵੀ ਤਾਂ ਗਈ ਵਾਰੀ ਵੀ ਚਲੋ ਏਂ ਏਂ ਬੰਦਾ ਫਰੀ ਆ ਤੇ ਇੰਟਰਟੇਨਮੈਂਟ ਹੋ ਜਾਂਦਾ ਹੋਰ ਤਾਂ ਨਹੀਂ ਕੋਈ
ਹਾਂਜੀ ਹਾਂਜੀ
ਹਾਂਜੀ
ਇਹ ਤਾਂ ਹੈ ਨਹੀਂ ਪਿਕਚਰਸ ਵਧੀਆ ਵੀ ਆ ਰਹੀਆਂ ਨੇ ਕੁੱਛ ਆਪਾਂ ਦੇਖ ਵੀ ਸਕਦੇ ਹਾਂ
ਹਾਂਜੀ ਹਾਂਜੀ
ਅੱਜ ਕੱਲ ਕਹਿੰਦੇ ਨੇ ਕਿ ਪਹਿਲਾਂ ਹੀ ਹੁਣ ਕਰਕੇ ਡਾਊਨਲੋਡ ਹੋ ਜਾਂਦੀਆਂ ਨੇ ਕਈਆਂ ਨੇ ਐਪ ਡਾਊਨਲੋਡ ਕੀਤੀਆਂ ਹੋਈਆਂ ਨੇ ਨਾ
ਹਾਂਜੀ ਹਾਂਜੀ ਐਪ ਤੇ ਆ ਜਾਂਦੀਆਂ ਮੂਵੀ
ਹਾਂਜੀ
ਵੈਸੇ ਐਵੇਂ ਜਿਆਦਾ ਆਪਾਂ ਨੂੰ ਹੈਨੀ ਇਦਾਂ ਮੂਵੀਆਂ ਦਾ
ਹਮ
ਹੁਣ ਜਦੋਂ ਫਰੀ ਹੋਈਦਾ ਕਈ ਵਾਰੀ ਕੋਈ ਮਨ ਜਿਹਾ ਕਰਦਾ ਵੇਖ ਲਈਦਾ
ਨਾ ਠੀਕ ਹੈ ਵਧੀਆ ਥੋੜ੍ਹਾ ਬਹੁਤਾ ਬੰਦਾ ਦਾ ਨਾ ਮਨ ਵੀ ਐਵੇਂ ਹੋ ਜਾਂਦਾ ਹੈ ਚਲੋ ਬੰਦਾ ਚ ਬੈਠਿਆਂ ਹੁੰਦਾ ਤੇ ਹਾਂਜੀ।
ਹਾਂਜੀ ਚਲੋ ਨਾਲ ਏਨਾ ਇੰਟਰਟੇਨਮੈਂਟ ਹੋ ਜਾਂਦਾ ਬੰਦਾ ਫਰੀ ਬੈਠਾ ਚਲੋ। ਟੈਮ ਪਾਸ ਹੋ ਜਾਂਦਾ ਨਾ।
ਹੂੰ- ਹੂੰ ਇਹ ਤਾਂ ਹੈ, ਬੱਚਿਆਂ ਨੂੰ ਵੀ ਕੋਲ ਬਿਠਾਣਾ ਚਾਈਦਾ, ਅੱਜ ਕੱਲ ਬੱਚੇ ਮੋਬਾਇਲ ਦੇਖਦੇ ਨੇ ਬਸ।
ਹਾਂਜੀ- ਹਾਂਜੀ ਤੇ ਬਮ ਮੋਬਾਇਲ ਨਾਲੋਂ ਇਹ ਬੈਸਟ ਆ। ਆਪਣਾ ਐਲ ਸੀ ਡੀ ਲਓ, ਜਾਂ ਟੀ ਵੀ ਤੇ ਲਾਓ ਮੂਵੀ ਉਹ ਵੇਖੋ।
ਹਾਂਜੀ ਹਾਂ ਅੱਜ ਕੱਲ ਹੁਣ ਸਮਾਰਟ ਐੱਲ ਈ ਡੀ।
ਬਿਲਕੁਲ- ਬਿਲਕੁਲ ਅਟੈਚ ਹੋ ਜਾਂਦਾ ਨੈੱਟ, ਮੈਂ ਤਾਂ ਅਹੀ ਤਾਂ ਐ ਈ ਕਰ ਦੇ ਬੱ ਚਾ ਜਦੋਂ ਕੋਈ ਕਹਿੰਦਾ ਵਾ, ਫ਼ੋਨ ਨੀ ਫੜਾਣਾ ਅਟੈਚ ਕਰ ਦੇਣਾ ਐੱਲ ਸੀ ਡੀ ਚ।
ਹਾਂਜੀ, ਫਿਰ ਬੱਚਿਆਂ ਦੀ ਐਵੇਂ ਨਿੱਗਾ ਤੇ ਵੀ ਦੇਖੋ ਅਸਰ ਪੈਂਦਾ ਐ। ਬੱਚੇ ਸਮਝ ਹਾਂਜੀ- ਹਾਂਜੀ ਸਮਝ ਦੇ ਨੀ ਹੈਗੇ ਬੱਚੇ, ਅੱਜ਼ ਕੱਲ। ਆ ਕੰਮ ਵੀ ਮੋਬਾਇਲ ਉਹਦੇ ਤੇ ਕਰ ਲਓ ਆਪਣੀ ਸ ਸਕੀਨ ਸ਼ੇਅਰ ਜਿਵੇਂ ਹੋ ਜਾਂਦੀ ਆ, ਮੋਬਾਇਲ ਤੇ ਤਦ
ਹਾਂਜੀ-ਹਾਂਜੀ ਹਾਂ
ਫੇਰ ਬੱਚੇ ਉਹਦੇ ਤੋਂ ਵੀ ਕੰਮ ਕਰੀ ਜਾਂਦੇ ਨੇ।
ਹਾਂਜੀ- ਹਾਂਜੀ, ਹਾਂ
ਹਾਂਜੀ।
ਬਿਲਕੁਲ- ਬਿਲਕੁਲ।
ਅੱਛਾ।
ਹੋਰ ਦੱਸੋ ਜੀ।
ਬਸ ਠੀਕ ਐ ਜੀ, ਆ
ਠੀਕ ਏ ਜੀ।
ਹਾਂਜੀ ਮੈਨੂੰ ਨਾ ਕੋਲ ਆ ਰਹੀ ਐ, ਤੇ ਮੈਂ ਫਿਰ ਤਾਡੇ ਨਾ ਗੱਲ ਕਰਦੀ ਆਂ ਵੀ
ਹਾਂਜੀ ਓਕੇ ਜੀ ਓਕੇ- ਓਕੇ ਸਾਸ੍ਰੀ ਕਾਲ ਜੀ ਸਾਸੀ
ਅੱਛ